ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੋਰ ਦੱਸੋ ਕਿਵੇਂ ਹੋ?
ਵਧੀਆ-ਵਧੀਆ ਤੁਸੀਂ ਦੱਸੋ?
ਬਸ ਵਧੀਆ ਕੀ ਕਰਦੇ ਪਏ ਹੋ?
ਕੁਛ ਨਹੀਂ ਬਸ ਫੋਨ ਦੇਖੀ ਜਾਂਦੀ ਸੀ।
ਠੀਕ ਹੈ ਜੀ, ਪਰ ਬਸ ਵਧੀਆ, ਤੁਸੀਂ ਦੱਸੋ ਤੁਹਾਡੇ ਵੱਲ ਅੱਜ ਮੌਸਮ ਕਿਵੇਂ ਦਾ?
ਸਾਡੇ ਤੋਂ ਧ, ਗਰਮੀ ਬੜੀ ਹੈ ਅੱਜ।
ਸਾਡੇ, ਵੈਸੇ ਗਰਮੀ ਨਹੀਂ ਹੈਗੀ, ਸਾਡੇ ਅੱਜ ਤਾ ਬੜਾ ਇਏਧਰ ਮਤਲਬ ਕਿ ਰਾਤੀ, ਬਾਰਿਸ਼ ਹੋਈ ਸੀ। ਉਹਦੇ ਕਰਕੇ ਨਾ, ਮਤਲਬ ਇੰਨਾ ਤਾਂ ਹੋ ਚੁੱਕਿਆ ਨਾ ਕਿ ਲਾਈਟ ਵੀ ਨੀ ਹੈਗੀ ਰਾਤ ਦੀ ਪੁੱਛੋ ਹੀ ਨਾ ਬੁਰਾ ਹਾਲ ਆ ਬੂਰਾ ਗਰਮੀ ਦਾ।
ਲਾਈਟ ਤੋਂ ਬਿਨਾਂ ਤੇ ਨਾਲੇ ਉ ਵੀ ਔਖਾ ਹੋ ਜਾਂਦਾ।
ਹਾਂਜੀ- ਹਾਂਜੀ ਇਹ ਤਾਂ ਹੈ।
ਕੁਛ ਐਵੇਂ ਵੀ ਹੈ ਨਾ ਜਦੋਂ ਥੋੜੀ-ਬਹੁਤੀ ਬਾਰਿਸ਼ ਪਵੇ ਨਾ ਉਸ ਤੋਂ ਬਾਅਦ ਤਾਂ ਜ਼ਿਆਦਾ ਗਰਮੀ ਹੋ ਜਾਂਦੀ ਆ।
ਹਾਂਜੀ।
ਸਾਡੇ ਤਾਂ ਪਰਸੋਂ ਪਈ ਸੀ ਰਾਤ ਨੂੰ ਥੋੜ੍ਹੀ ਜਿਹੀ ਬਾਰਿਸ਼ ਉਸ ਤੋਂ ਬਾਅਦ ਨੀ ਪਈਗੀ। ਹਮ-ਹਮ।
ਸਾਡੇ ਬੜੀ ਜ਼ਿਆਦਾ ਰਾਤ ਬਾਰਿਸ਼ ਹੋਈ। ਪਰ ਸਾਨੂੰ ਐਵੇਂ ਸੀ ਚਲੋ ਜੀ ਵੀ ਆਪਾਂ ਨੂੰ ਐਵੇਂ ਹੁੰਦਾ ਨਾ ਵੀ ਚਲੋ ਠੰਡ ਹੋਜੂਗੀ। ਪਰ ਇੰਨੀ ਗਰਮੀ ਹੋ ਗਈ ਯਾਰ, ਪੁੱਛਣਾ।
ਐਵੇਂ ਹੁੰਦਾ ਨਾ ਜੇ ਦੋ- ਤਿੰਨ ਦਿਨ ਲਗਾਤਾਰ ਬਾਰਿਸ਼ ਪਵੇ ਨਾ ਫਿਰ ਤਾਂ ਠੰਢ ਹੋ ਜਾਂਦੀ ਆ।
ਹਾਂਜੀ- ਹਾਂਜੀ, ਇਹ ਤਾਂ ਹੈ।
ਇੰਨੀ ਕੁ ਬਾਰਿਸ਼ ਪਵੇ ਫਿਰ ਤਾਂ ਜ਼ਿਆਦੇ।
ਹਾਂਜੀ, ਵੈਸੇ ਵੀ ਦੇਖੋ। ਹੋਰ ਮੀਂਹ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਬਹੁਤ ਘੱਟ ਆ ਰਹੇ ਗਰਮੀ ਇੰਨੀ ਜ਼ਿਆਦਾ ਵੱਧ ਰਹੀ ਹੈ ਨਾ ਬਹੁਤ ਜ਼ਿਆਦਾ।
ਹਾਂਜੀ -ਹਾਂਜੀ, ਬਸ ਇਸ ਤੋਂ ਬਾਅਦ ਹੁਣ ਇੱਕ ਮਹੀਨਾ ਮੀਂਹ ਬਹੁਤ ਪੈਣਗੇ ਹੁਣ ਤ ਅੱਗੇ
ਦੇਖੋ ਵੈਸੇ ਤਾਂ ਵਧੀਆ ਹੋਊਗਾ ਨਾ ਸ਼ੁਕਰ ਆ ਠੰਡ ਹੋਜੂਗੀ ਥੋੜ੍ਹੀ-ਬਹੁਤੀ ਯਾਰ ਐਤਕੀ ਗਰਮੀ ਬਹੁਤ ਸੀਗੀ।
ਹਾਂਜੀ ਹਾਂ ਇਹ ਤਾਂ ਹੈ। ਪਰ ਫਿਰ ਆਏ ਨਾ ਜੇ ਮੀਂਹ ਪੈ ਜਾਂਦਾ ਫਿਰ ਵੀ ਔਖਾ ਹੋ ਜਾਂਦਾ। ਜੇ ਜਿਆਦੇ ਮੀਹ
ਹਾਂਜੀ- ਹਾਂਜੀ ਇਹ ਤਾਂ ਹੈ।
ਨਾਲੇ ਤਾਂ ਮੱਛਰ ਕਿੰਨਾ ਹੋ ਜਾਂਦਾ।
ਹਾਂਜੀ- ਹਾਂਜੀ ਹਾਂਜੀ -ਹਾਂਜੀ।
ਐਵੇਂ ਵੀ ਸ਼ਾਮ ਨੂੰ ਤਾਂ ਆਪਾਂ ਬਾਹਰੇ ਕੋਈ ਕੰਮ ਕਰ ਹੀ ਨਹੀਂ ਸਕਦੇ ਹੈਗੇ।
ਹਾਂਜੀ-ਹਾਂਜੀ, ਕਿਉਂਕਿ ਜਦੋਂ ਲਾਈਟ ਜਗਾਉਂਦੇ ਆ ਨਾਲ ਦੀ ਨਾਲ ਆ ਜਾਂਦੇ ਭਮੱਕੜ।
ਹਾਂ ਉਹ ਕਾਲੇ -ਕਾਲੇ ਜੇ ਇਨਾ, ਜੇ ਤੁਸੀਂ ਮੰਨ ਲਓ ਹਨਾ ਬਾਹਰ ਸਬਜ਼ੀ ਬਣਾ ਰਹੇ ਹੋ ਤਾਂ ਕੋਲੀ ਚ ਪਾਉਂਦੇ -ਪਾਉਂਦੀ ਇਨੇ ਡਿੱਗੀ ਜਾਂਦੇ ਆ ਵਿੱਚ
ਹਾਂ ਇਹ ਸਭ ਤੋਂ ਜਿਆਦਾ ਪੰਗਾ ਹੁੰਦਾ ਯਾਰ ਬਾਰਿਸ਼ ਦੇ ਮੌਸਮ ਚ
ਹਮ ਬਹੁਤ ਤੰਗ ਕਰਦੇ ਆ।
ਹਾਂਜੀ।
ਫੇਰ ਇੱਕ ਏਨਾ-ਏਨਾ ਪਾਣੀ ਖੜ ਜਾਂਦਾ ਹੈਗਾ ਬਹੁਤ ਔਖਾ ਹੋ ਜਾਂਦਾ ਜਿਵੇਂ ਪਿਛਲੇ ਸਾਲ ਕਿਵੇਂ ਹਨਾ ਛੱਤਾਂ ਚੋਣ ਲੱਗ ਗਈਆਂ ਸੀ।
ਹਾਂਜੀ-ਹਾਂਜੀ ਇਹ ਤਾਂ ਹੈ। ਜਿਨਾਂ ਦੇ ਲੈਂਟਰ ਪਾਏ ਸੀ ਨਾ ਦੇਖੋ ਉਹਨਾਂ ਦੀਆਂ ਵੀ ਛੱਤਾਂ ਚੋਣ ਰਹੀਆਂ ਸੀਗੀਆਂ।
ਹਾਂ, ਸਾਡੇ ਵੀ ਇੱਥੇ ਆਂਢੀ ਗੁਆਂਢ 'ਚ' ਜਿਹਨਾਂ ਦੇ ਲੈਂਟਰ ਪਏ ਸੀ ਉਹਨਾਂ ਦੀ ਉਹਨਾਂ ਦੀਆਂ ਵੀ ਚੋਣ ਲੱਗ ਗਈਆਂ ਸੀ। ਬਾਰਿਸ਼ ਈ ਬਹੁਤ ਜ਼ਿਆਦਾ ਹੋਈ ਨਾ।
ਹਾਂਜੀ -ਹਾਂਜੀ
ਏਸੇ ਕਰਕੇ ਮਤਲਬ ਐਵੇਂ ਹੋਣਾ ਚਾਈਂਦਾ ਵੀ ਚਲੋ ਮੀ ਬਾਰਿਸ਼ ਤਾਂ ਹੋਣੀ ਚਾਈਂਦੀ ਆ ਹਨਾ ਪਰ ਮਤਲਬ ਠੀ ਠੀਕ ਹੋਣੀ ਚਾਈਂਦਾ ਜ਼ਾਦੇ ਵੀ ਨਾ ਹੋਵੇ, ਜ਼ਾਦੇ ਘੱਟ ਵੀ ਨਾ ਹੋਵੇ।
ਹਾਂਜੀ-ਹਾਂਜੀ ਪਰ ਇੱਕ ਗੱਲ ਆ ਦੇਖੋ ਹਨਾ ਜੇਕਰ ਮਤਲਬ ਕੀ ਆਪਾਂ ਕੁਦਰਤ ਨਾਲ ਛੇੜਛਾਨੀ ਕਰਦੇ ਆਂ ਹਨਾਂ ਫਿਰ ਉਅ ਆਵਦਾ ਸਿਲਾ ਵੀ ਤਾ ਆਪਾ ਨੂੰ ਦਖੌਂਦੀ ਆਗੀ।
ਹਾਂਜੀ-ਹਾਂ ਇਹ ਤਾਂ ਹੈ।
ਕਿਉਕਿ ਪਿਛਲੇ ਸਾਲ ਤੁਸੀ ਦੇਖੋ ਕਿ ਪਿਛਲੇ ਤੋ ਪਿਛਲੇ ਸਾਲ ਸੀ ਸ਼ਾਇਦ ਯਾਦ ਨੀਂ ਹੈਗਾ ਮੇਰਾ ਕਿਹੜਾ ਸਾਲ ਸੀਗਾ ਉਹਦੇ ਵਿੱਚ ਦੇਖੋ ਹਅ ਇੱਥੇ ਹੈਦਰਾਬਾਦ ਵਿੱਚ ਕਿੰਨੇ ਪੇੜ-ਪੌਦੇ ਕੱਟੇ ਗਏ ਸੀਗੇ।
ਹਾਂਜੀ ਐਮੀ ਆ ਨਾ ਵੀ ਲੋਗ ਕੱਟ ਤੇ ਚਲੋ ਕੱਟ ਤਾ ਲਓ ਤੁਸੀਂ। ਜਿੰਨੇ ਤੁਸੀ ਕੱਟ ਰਹੇ ਹੋ ਓਦੂ ਦੁੱਗਣੇ ਥੋਨੂੰ ਲੌਣੇ ਚਾਈਂਦੇ ਆ।
ਲੋਕ ਕੀ ਕਰਦੇ ਆਂ ਕੱਟ ਤਾ ਲੈਂਦੇ ਆ ਲਾਉਂਦਾ ਕੋਈ ਹੈ ਨੀਂ ਗਾ।
ਹਾਂਜੀ-ਅੰਜੀ ਏ ਸਭ ਤੋਅ ਵੱਡੀ ਮੇਨ ਗੱਲ ਆ ਗੀ।
ਤੇ ਉਹਦਾ ਨੁਕਸਾਨ ਫਿਰ ਆਪਾਂ ਨੂੰ ਈ ਹੋਊਗਾ ਹਨਾ।
ਹਾਂਜੀ- ਹਾਂਜੀ ਕਿਉਂਕਿ ਦੇਖੋ ਗਰਮੀ ਇੰਨੀ ਜ਼ਿਆਦਾ ਇਸ ਲਈ ਆ ਕਿਉਂਕਿ ਦੇਖੋ ਅੱਜ-ਕੱਲ੍ਹ ਤਾਂ ਸ਼ਹਿਰਾਂ ਵਿੱਚ ਪੇੜ-ਪੌਦੇ ਟਾਵੇਂ-ਟਾਵੇਂ ਜਗ੍ਹਾ ਤੇ ਦੇਖਣ ਯੋਗ ਆ।
ਮੈਨੂੰ ਐਂ ਲਗਦੈ ਵੀ ਸ਼ਹਿਰਾਂ 'ਚ' ਫਿਰ ਵੀ ਬਹੁਤ ਐ ਜਿਵੇਂ ਤੁਸੀ ਚੰਡੀਗੜ੍ਹ ਦੇਖੋ।
ਚੰਡੀਗੜ੍ਹ 'ਚ' ਨਾ ਸ ਇੰਨੇ ਜ਼ਾਦਾ ਦਰਖਤ ਨੇ ਗੇ ਓਨੇ ਆਪਣੇ ਪਿੰਡਾਂ 'ਚ' ਤਾ ਹਈ ਨੀ ਗੇ। ਉਅ ਸ਼ਹਿਰਾਂ ਲੇ ਲੋਕ ਫਿਰ ਵੀ ਸੋਚਦੇ ਆਗੇ ਉਅ ਲੌਂਦੇ ਨੇ ਆਪਣੇ ਪਿੰਡਾਂ ਲੇ ਬਿਲਕੁਲ ਈ ਨੀ ਲੌਂਦੇ ਹੈਗੇ।
ਹਾਂ-ਹਾਂ ਇ ਤੇ ਹੈ ਪਰ ਬਾਕੀ ਦੇਖਿਆ ਜਾਵੇ ਤਾਂ ਹਨਾ ਬੌਤ ਮਤਲਬ ਵੀ ਕਈ ਸ਼ਹਿਰ ਐਵੇਂ ਦੇ ਆ ਜਿੱਥੇ ਕਿ ਲੋਕ ਜੰਗਲਾਂ ਆਲੀਂਆਂ ਜਗ੍ਹਾਵਾਂ ਨੂੰ ਕੱਟ- ਕੱਟ ਕੇ ਥੋਨੂੰ ਵੀ ਪਤਾ ਕਿ ਅੱਜ-ਕੱਲ੍ਹ ਵੱਡੇ-ਵੱਡੇ ਕਾਰਖਾਨੇ ਲਗਾ ਰਹੇ ਆ ਲੋਕ।
ਹਾਂਜੀ-ਹਾਂ ਐਤੇ ਹੈਗਾ ਬੱਸ ਉਹੀ ਆ ਨਾ ਆਵਦਾ ਫੈਦਾ ਦੇਖਦੇ ਨੇ ਲੋਕ। ਲੋਕ ਐਂ ਨੀ ਨਾ ਦੇਖਦੇ ਹੈਗੇ ਵੀ ਜੇ ਅਸੀ ਕੱਟ ਰਹੇ ਤਾਂ ਉਦੇ ਨਾਲ ਆਪਾਂ ਨੂੰ ਗਰਮੀ ਜਾਇਦੇ ਲਗਦੀ ਐ।
ਹਾਂਜੀ-ਹਾਂਜੀ ਇਅ ਤੇ ਹੈ ਪਰ ਦੇਖੋ ਹਨਾ ਦੇਖਿਆ ਜਾਵੇ ਤਾ ਪਿੰਡਾਂ ਵਿੱਚ ਜਿਵੇਂ ਕਿ ਫਸ ਲਾਂ ਉਗੌਂਦੇਆ ਲੋਕ ਹਨਾ ਉਨਾਂ ਦੀ ਪਰਾਲੀ ਵਗੈਰਾ ਬੱਚ ਜਾਂਦੀ ਆ ਗੀ। ਤੇ ਲੋਕ ਓਨਾਂ ਨੂੰ ਅੱਗ ਲਾ ਦਿੰਦੇ ਆ। ਉਹਦੇ ਨਾਲ ਦੇਖੋ ਕਿੰਨਾ ਧੂੰਆਂ ਮਤਲਬ ਕਿ ਉੱਤੇ ਚੜ੍ਹ ਜਾਂਦਾ ਅਸਮਾਨ 'ਚ'।
ਹਾਂਜੀ-ਹਾਂਜੀ।
ਜਿਦੇ ਨਾਂ ਉਦੇ ਨਾਂ ਵੀ ਆਪਣੇ ਮਤਲਬ ਕਿ ਬਹੁਤ ਜਿਆਦਾ ਪ੍ਰਭਾਵ ਪੈਂਦਾ ਵਾਤਾਵਰਨ 'ਤੇ।
ਹਾਂਜੀ- ਹਾਂ ਨਾਲੇ ਉਅ ਵੀ ਕਿੰਨਿਆਂ ਮਤਲਬ ਹੁਣ ਤਾ ਕਿੰਨੀਆਂ ਹੋ ਫੈਕਟਰੀਆ ਜੀਆ। ਖੁੱਲ ਗੀਆ ਉਹ ਮਤਲਬ ਕਹਿੰਦੇ ਨੇ ਵੀ ਤੁਸੀ ਅੱਗ ਨਾ ਲਾਓ ਅਸੀ ਕੱਠੀ ਕਰ ਕੇ ਲੈਜਾਂਗੇ। ਉਅ ਰੋਲ ਜੇ ਬਣਾ ਲੈਂਦੇ ਆ, ਤੁਸੀ ਦੇਖੇ ਹੋਣੇ।
ਇ ਤਾ ਹੈ।
ਤੇ ਪਰ ਲੋਕ ਸੋਚਦੇ ਨੀ ਹੈਗੇ।
ਹਾਂਜੀ ਹੋਰ ਦੱਸੋ ਥੋਡੇ ਵੱਲ ਪ੍ਰਦੂਸ਼ਣ ਦਾ ਕੀ ਹਾਲ ਆ ਵੈਸੇ?
ਉਦਾ ਸਾਰੇ ਕਿਤੇਈ ਆ ਨੀ ਊਗੀ ਜਿੱਥੇ ਨਾ ਹੋਊਗਾ।
ਹਾਂ ਇਹ ਤਾ ਹੈ ਦੇਖੋ ਹਨਾ ਪ੍ਰਦੂਸ਼ਣ ਅੱਜ-ਕੱਲ੍ਹ ਇੰਨਾ ਕ ਜਿਆਦਾ ਵਧੀਆ ਪਿਆ ਨਾਂ। ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਮਤਲਬ ਕਿ ਹਾਂਜੀ ਵੀ ਜੇਕਰ ਹਾਂ ਚਲੋ, ਬੰ ਕੂੜਾ-ਕਰਕਟ ਆਪਾਂ ਸਿੱਟਣਾ ਹਨਾ। ਬੰਦਾ ਐ ਜਿਹੀ ਜਗ੍ਹਾ ਤੇ ਸੀਟੇ ਜਿੱਥੇ ਮਤਲਬ ਕਿ ਆਪਾਂ ਨੂੰ ਪਤਾ ਹੋਵੇ ਹਨ ਜੀ ਵੀ। ਇੱਥੇ ਆਪਾਂ ਨੂੰ ਮਤਲਬ ਕਿ ਦੂਰ-ਦੂਰ ਤੱਕ ਕੋਈ ਨੀ ਰਹਿੰਦਾ ਹਨਾ।
ਹਮ-ਹਮ।
ਅੱਜ-ਕੱਲ੍ਹ ਤੁਹਾਨੂੰ ਪਤਾ ਸ਼ਹਿਰਾਂ ਵਿੱਚ ਤਾਂ ਜਿਹੜੇ ਕੂੜਾ ਚੱਕਣ ਵਾਲੇ ਆਉਦੇ ਆ ਹਨਾ। ਉਹ ਘਰਾਂ ਵਿੱਚੋਂ ਤਾਂ ਲੈ ਜਾਂਦੇ ਆ ਕੂੜਾ ਚੱਕ-ਚੁੱਕ ਕੇ ਬਾਅਦ ਵਿੱਚ ਉਹ ਖੁੱਲ੍ਹੇ ਵਿੱਚ ਸਿੱਟ ਦਿੰਦੇ ਆ ਨਾ ਉਹਨਾਂ ਨੂੰ ਇਹ ਪਤਾ ਹੁੰਦਾ। ਹਾਂਜੀ ਵੀ ਉਹਦੇ ਕੋਲ ਸਬਜ਼ੀ ਵਾਲੀਆਂ ਰੇਹੜੀਆਂ ਲੱਗੀਆਂ ਜਾਂ ਉਹਦੇ ਕੋਲ ਘਰ ਆਣਾ ਕੁੱਛ ਵੀ ਆਪਾਂ ਨੂੰ ਐਵੇਂ ਨੀ ਪਤਾ ਲੱਗਦਾ ਕਿ ਉਹ ਆਪਣੀ ਗੰਦ ਦੇ ਪਿੱਛੇ ਸੁੱਟ ਗੇ ਨੇ।
ਹਾਂਜੀ ਹਾਂ। ਇਹ ਤਾਂ ਹੈ ਬਿਲਕੁਲ। ਨਾਲੇ ਉਹਦੇ ਨਾਲ ਆਪਾਂ ਨੂੰ ਵੀ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਹੁਣ ਜਿਵੇਂ ਤੁਸੀਂ? ਜਿੱਥੇ ਉਹ ਕੂੜਾ ਸੁੱਟ ਕੇ ਗਏ ਨੇ, ਸਪੋਲ ਕਰੋ ਹਨਾ ਵੀ ਉੱਥੇ ਸਬਜ਼ੀ ਆਲੀ ਰੇਹੜੀ ਆ। ਤੇ ਉਹੀ ਮੱਖੀਆਂ ਕੂੜੇ ਤੇ ਬੈਠਣਗੀਆਂ ਉਹੀ ਸਬਜ਼ੀ ਤੇ। ਤੇ ਫਿਰ ਆਪਾਂ ਬਾਜ਼ਾਰੋਂ ਸਭ ਲੈ ਕੇ ਆਉਣੇ ਤਾਂ ਕਿੰਨੀ ਬਿਮਾਰੀਆਂ ਲੱਗਦੀ ਨੇ ਚਾਹੇ ਆਪਾਂ ਕਿੰਨੀ ਮਰਜ਼ੀ ਸਾਫ਼ ਕਰ ਲਈਏ। ਪਰ ਫਿਰ ਵੀ ਕੀਟਾਣੂ ਰਹਿ ਹੀ ਜਾਂਦੇ ਆ ਉਹਨਾਂ ਤੇ।
ਹਾਂਜੀ-ਹਾਂਜੀ। ਪਰ ਦੇਖੋ ਨਾ, ਜੇਕਰ ਆਪਾਂ ਖੁਦ ਮਤਲਬ ਕਿ ਇਹ ਗੱਲਾਂ ਵੱਲ ਧਿਆਨ ਦਿਣੇ ਆ। ਫੇਰ ਵੀ ਦੂਜਾ ਬੰਦਾ ਦਿੰਦਾ ਯਾਰ ਨਹੀਂ ਤਾਂ ਅਗਲਾ ਕਹਿ ਹੁੰਦਾ ਆਪਦਾ ਘਰ ਤਾਂ ਤੁਹਾਡੇ ਤੋਂ ਸੰਭਾਲਿਆ ਨੀ ਜਾਂਂਦਾ ਦੂਜਾ
ਹਾਂਜੀ ਹਾਂ ਇਹ ਤਾਂ ਹੈ। ਇਹ ਵੀ ਜੇ ਸਾਰੇ ਸੋਚਣਗੇ ਤਾਂ ਕੁਛ ਹੋਉ। ਆਪਣੇ ਇੱਕ ਜਣੇ ਦੇ ਸੋਚਣ ਨਾਲ ਤਾਂ ਫਿਰ ਵੀ ਕੁਛ ਨੀ ਹੋਣ ਲੱਗਾ।
ਤਾਂ ਸਾਰਿਆਂ ਨੂੰ ਸਫ਼ਾਈ ਰੱਖਣੀ ਚਾਹੀਦੀ ਆ।
ਹਾਂਜੀ-ਹਾਂਜੀ।
ਹੁਣ ਮੀਂਹ ਆਲਾ ਪਾਣੀ ਵੀ ਦੇਖੋ ਤੁਸੀਂ? ਸੀਵਰੇ ਮਤਲਬ ਲੰਘਦਾ ਤਾਂ ਹੈ ਹੀ ਨਹੀਂ ਕਿਤੇ ਹੁਣ ਜੇ ਜ਼ਿਆਦਾ ਬਾਰਿਸ਼ ਹੋ ਜਾਵੇ ਤਾਂ ਉੱਥੇ ਖੜ ਜਾਂਦਾ ਉੱਥੇ ਵੀ ਕਿੰਨਾ ਮੱਛਰ-ਮੱਛਰ ਖੜ ਜਾਂਦਾ ਗਾ ਉੱਪਰ ਪਾਣੀ ਤੇ ਗੰਦਾ ਪਾਣੀ ਹੁੰਦਾ ਉਹੋ। ਉਹਦੇ ਨਾਲ ਵੀ ਕਿੰਨਾ ਡੇਂਗੂ ਆ ਦੇਖੋ, ਜਦੋਂ ਬਾਰਿਸ਼ ਹੁੰਦੇ ਨੇ ਉਦੋਂ ਬਾਅਦ ਡੇਂਗੂ ਕਿੰਨਾ ਹੁੰਦਾ ਲੋਕਾਂ ਨੂੰ।
ਹਾਂਜੀ ਇਹ ਤਾਂ ਹੈ। ਪਰ ਦੇਖੋ ਡੇਂਗੂ ਵਾਲਾ ਜਿਹੜਾ ਮੱਛਰ ਆ ਹਨਾ। ਉਹ ਤਾਂ ਸਾਫ਼ ਪਾਣੀ ਦੇ ਜਿਵੇਂ ਆਪਾਂ ਘਰਾਂ 'ਚ' ਪਾਣੀ ਵਗੈਰਾ ਭਰ ਕੇ ਰੱਖਦੇ ਹ ਉਹਨੂੰ ਢੱਕਦੇ ਨੀ ਹੈਗੇ। ਉਹਦੇ ਕਿੰਨਾ ਮੱਛਰ ਪੈਦਾ ਹੋ ਜਾਂਦਾ।
ਹਾਂਜੀ-ਹਾਂਜੀ।
ਹਰੇਕ ਚੀਜ਼ ਦੇਖੋ ਪਹਿਲਾਂ ਆਪਾਂ ਜੇ ਘਰ ਆਪ ਸਫ਼ਾਈ ਰੱਖਾਂਗੇ ਨਾ ਫੇਰ ਆਪਾਂ ਦੂਜਿਆਂ ਨੂੰ ਕਹਿ ਸਕਦੇ ਆ।
ਹਾਂਜੀ ਇਹ ਤਾਂ ਹੈਗਾ ਜੇ ਆਪਾਂ ਆਪ ਹੀ ਨਹੀਂ ਰੱਖਾਂਗੇ ਫਿਰ ਕੋਈ ਕਿਉਂ ਰੱਖੂਗਾ। ਆਪਾਂ ਨੂੰ ਜੇ ਆਪਾਂ ਸਾਫ਼-ਸਫ਼ਾਈ ਰੱਖਾਂਗੇ ਨਾ ਆਪਾਂ ਨੂੰ ਦੇਖ ਕੇ ਮਤਲਬ ਅਗਲੇ ਦੇ ਚਲੋ। ਜ਼ਿਆਦਾ ਨੀ ਥੋੜ੍ਹੀ ਬਹੁਤੀ ਹੀ ਤਾਂ ਅਗਲਾ ਵੀ ਕਹੂੰਗਾ ਵੀ ਚੱਲ ਯਾਰ ਆਪਾਂ ਵੀ ਐਂ ਕਰ ਲੈਣੇ ਆ।
ਹਾਂਜੀ ਇਹ ਤਾਂ ਹੈ।
ਹਾਂਜੀ-ਹਾਂਜੀ।
ਹੋਰ ਦੱਸੋ?
ਹੋਰ ਵਧੀਆ। ਤੁਸੀਂ ਦੱਸੋ?
ਹੋਰ ਤੁਸੀਂ ਕੀ ਕਰਦੇ ਹੁਣੇ ਓ?
ਬੱਸ ਵੇਹਲੇ। ਕਿਉਂਕਿ ਦੇਖੋ ਤੁਹਾਨੂੰ ਪਤਾ। ਘਰ ਦੀਆਂ ਜਨਾਨੀਆਂ ਨੂੰ ਤੇ ਇੱਕ ਕੰਮ ਹੀ ਹੁੰਦਾ ਸਵੇਰੇ ਕ ਉੱਠੋ ਜੀ। ਕੰਮ ਕਰਦੋ, ਫੇਰ ਦਸ ਵਜੇ ਨੂੰ ਵਿਹਲੇਓ ਫਿਰ ਦੁਪਹਿਰ ਦਾ ਕੰਮ ਕਰਲੋ ਜੀ। ਫੇਰ ਦੁਪਹਿਰ ਦਾ ਕੰਮ ਕਰਕੇ, ਫੇਰ ਸ਼ਾਮ ਦਾ, ਸਾਰਾ ਦਿਨ ਆਹੀ ਸਿਆਪਾ।
ਹਾਂਜੀ ਹਾਂ
ਹੋਇਆ ਰਹਿੰਦਾ ਜਾਨ ਨੂੰ।
ਨਹੀਂ ਐਨੀ ਪਤਾ ਕੋਈ ਰਿਸ਼ਤੇਦਾਰ ਆ ਜੇ ਫਿਰ ਜ਼ਿਆਦਾ ਕੰਮ ਵੱਧ ਜਾਂਦਾ।
ਹਾਂਜੀ-ਹਾਂਜੀ ਇਹ ਤਾਂ, ਫੇਰ ਦੇਖੋ ਨਾ ਤਾਂ ਆਪਾਂ ਮਤਲਬ ਕਿ ਰੋ, ਆਪਾਂ ਹਰੇਕ ਨੂੰ ਹਨਾ ਖਵਾਉਣੇ ਆਗੇ।
ਹਾਂਜੀ-ਹਾਂਜੀ।
ਫਿਰ ਭਲਾ ਗਰਮੀ ਹੋਵੇ, ਭਲਾ ਸਰਦੀ।
ਹਾਂ-ਹਾਂ ਔਖਾ ਹੀ ਆ। ਹਨਾ ਰਸੋਈ ਦਾ ਕੰਮ ਤਾਂ ਕਰਨਾ ਗਰਮੀ 'ਚ' ਵੀ ਔਖਾ ਸਰਦੀ 'ਚ' ਵੀ ਔਖਾ।
ਹਾਂਜੀ ਇਹ ਤੇ ਵੈਸੇ ਥੋੜ੍ਹਾ ਸਰਦੀ 'ਚ' ਸੌਖਾ ਹੋ ਜਾਂਦਾ ਕਿਉਂਕਿ ਦੇਖੋ ਨਾ ਥੋੜ੍ਹੀ ਠੰਢ ਵੀ ਹੁੰਦੀ ਆ ਉਦੋਂ।
ਪਰ ਫੇਰ ਵੀ ਆਟਾ ਗੁੰਨਣਾ ਉਹ ਤੋ ਸਬਜ਼ੀ ਕੱਟਣੀ ਉਹ ਤਾਂ ਔਖਾ ਹੀ ਹੁੰਦਾ
ਹਾਂਜੀ ਗੈਸ ਕੋਲ ਬੈਠਣਾ ਤਾਂ ਬਹੁਤ ਔਖਾ ਹੁੰਦਾ।
ਹਮ, ਉਦੋਂ ਤਾਂ ਫਿਰ ਸੌਖਾ ਹੋ ਜਾਂਦਾ ਗਾ।
ਹਾਂਜੀ-ਹਾਂਜੀ ਇਹ ਤਾਂ ਹੈ।
ਹਮ, ਇੱਕ ਨਾ ਹੁਣ ਮਤਲਬ ਦੋ ਤਿੰਨ ਸਾਲਾਂ ਦੀ ਗਰਮੀ ਵੀ ਜ਼ਿਆਦਾ ਹੋਣ ਲੱਗ ਗਈ ਇੱਕ ਤਾਂ ਨਾ ਲੋਕ ਏ ਸੀ ਨੀ ਬੰਦ ਕਰਦੇ ਸਾਰਾ- ਸਾਰਾ ਦਿਨ।
ਪਹਿਲੀ ਗੱਲ ਤਾਂ ਦੇਖੋ ਲੋਕਾਂ ਦੇ ਨਾ ਜੇ ਆਪਣੀ ਗਲੀ ਚ ਮੰਨ ਲਓ ਦਸ ਘਰ ਆ ਨਾ ਉਹਨਾਂ ਵਿੱਚੋਂ ਨੌ ਘਰਾਂ ਦੇ ਵਿੱਚ ਤਾਂ ਏਸੀ ਹੈਗੇ ਨੇ।
ਹੈਗੀ ਕੀ ਤੁਸੀਂ ਐਂ ਦੇਖੋ ਸਾਡੇ ਤੇ ਇੱਕ ਘਰਦੇ ਤਿੰਨ -ਤਿੰਨ ਏ ਸੀ ਨੇ ਤੇ ਤਿੰਨੋ ਹੀ ਚੱਲ ਰਹੇ ਹੁੰਦੇ ਨੇ।
ਅੱਛਾ -ਅੱਛਾ।
ਹਾਂ ਸਾਡੇ ਇੱਥੇ ਮਤਲਬ ਜਿਵੇਂ ਤੁਸੀਂ ਦੇਖੋ ਤਿੰਨ ਚਾਰ ਜਣੇ ਈ ਨੇ ਘਰੇ। ਫਿਰ ਵੀ ਇੱਕ, ਦੋ ਵੀ ਤੁਸੀਂ ਇੱਕ ਏ ਸੀ ਚਲਾ ਲੋ ਜਾਂ ਦੋ ਚਲਾ ਲਓ।
ਹਾਂਜੀ -ਹਾਂਜੀ ਇਹ ਤਾਂ ਹੈ ਅੱਜ ਕੱਲ ਲੋਕੀ ਲੋਕਾਂ 'ਚ ਦੇਖੋ ਵੈਸੇ ਤਾਂ ਇਕੱਠੇ ਬੈਠਣਾ, ਬੈਠਣਾ ਬਹੁਤ ਘੱਟ ਲੋਕ ਪਸੰਦ ਕਰਦੇ ਆ। ਉਹਦੀ ਵਜ੍ਹਾ ਕਰਕੇ ਦੇਖੋ ਕਿੰਨੇ ਮਤਲਬ ਕਿ ਐਵੇਂ ਹੁੰਦਾ ਕਿ ਲੋਕਾਂ ਨੂੰ ਆਪਦੇ ਕਮਰੇ ਚ ਬੈਠੋ ਜੀ, ਚਲੋ ਜੀ।
ਬਸ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਸਾਨੂੰ ਆਪਦੀ ਪ੍ਰਾਈਵੇਸੀ ਚਾਹੀਦੀ ਆ ਫੋਨ ਦੇਖਣਾ ਬਸ, ਕਿਸੇ ਤੱਕ ਉਹਨਾਂ ਨੂੰ ਕੋਈ ਮਤਲਬ ਨੀ।
ਚਲੋ ਜੀ ਠੀਕ ਹੈ, ਸਤਿ ਸ਼੍ਰੀ ਅਕਾਲ।
ਹਾਂਜੀ ਚਲੋ ਠੀਕ